ਹੈਲੋ। ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ! ਸੁੱਤੇ ਪਏ ਸੀਗੇ ਤੁਸੀਂ?
ਹਾਂਜੀ। ਸਾਰੇ-ਸਾਰੇ ਵਧੀਆ। ਹਾਂਜੀ
ਹਾਂਜੀ?
ਛੋਟੀ ਬੇਟੀ ਨੂੰ
ਅੱਛਾ ਉੱਥੇ ਤੁਹਾਡੇ, ਇੱਥੇ ਜੀ ਜੇ, ਡੀਜੇ ਵੱਜਦੇ ਸੀ ਲੱਗਦਾ, ਹਨਾ?
ਨਹੀਂ, ਪਿੱਛੇ ਫਹਨ ਚੱਲਦੇ ਸੀਗੇ।
ਕੀ ਚੱਲਦੇ ਸੀ?
ਫੋਨ, ਫੋਨ
ਅੱਛਾ ਜੀ।
ਮੋਬਾਇਲ'ਚ ਚੱਲਦੀ ਸੀ, ਉੱਚੀ ਅਵਾਜ਼।
ਅੱਛਾ। ਅੱਜਕੱਲ ਮੋਬਾਇਲ ਬੱਜਣ ਲਗਗੇ ਨਾ, ਬਹੁਤ।
ਵਾਜ਼, ਆਵਾਜ ਆ ਪਿਉਰ ਪੰਜਾਬੀ ਕਹਿੰਦੇ ਨੇ। ਵੀ ਫੋਨ ਵੱਜ ਗਏ ਸੀ। ਹੋਰ, ਰੋਟੀ ਖਾਲੀ? ਹ